ਹੈਲੋ-
ਹਾਂਜੀ ਕਿਵੇ ਹੋ?
ਸਸ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ ਕਿਵੇ ਓ?
ਬਸ ਵਧੀਆ ਤੁਸੀ ਸੁਣਾਓ
ਵਧੀਆ ਜੀ-
ਹੋਰ ਕੀ ਕਰਦਾ-
ਪੰਦਰਾ ਸਵੇਰੇ ਦੇ ਕੀ ਖਾਧਾ ਤੁਸੀਂ ਸਵੇਰੇ ਕੀ ਖਾਂਧਾ ਤੁਸੀਂ
ਮੈਂ ਸਵੇਰੇ ਆਲੂ ਬਣਾਏ ਸੀ। ਅਸੀਂ ਤਰੀ ਵਾਲੇ ਜਸਟ ਹੁਣੇ ਈ ਲੰਚ ਕੀਤਾ।
ਅੱਛਾ।
ਹਾਂਜੀ, ਹੋਰ ਤੁਸੀਂ ਕੀ ਖਾਧਾ ਅੱਜ ਹੈਲੋ
ਹੈਲੋ
ਹੈਲੋ, ਹਾਂਜੀ ਆਵਾਜ਼ ਆਵਾਜ਼ ਨੀ ਕੀ ਮੇਰੀ
ਆ ਰਹੀ-ਆ ਰਹੀ ਆ। ਮੇਰੇ ਸਾਬ ਨਾਲ ਤੇਰਾ ਨੈੱਟ ਇਸ਼ੂ ਆ ਰਿਹਾ।
ਅੱਛਾ। ਸਾਡੇ ਐਧਰ ਮੌਸਮ ਹੋਇਆ। ਇਹਨਾਂ ਸੋਹਣਾ ਇੱਧਰ ਹੋਰ ਸਭ ਵਧੀਆ ਤੁਸੀਂ ਸੁਣਾਓ? ਤੁਸੀਂ ਕੀ ਖਾਧਾ ਅੱਜ?
ਮੈਂ ਤਾਂ ਰੋਟੀ ਖਾਣ ਲੱਗਾ ਸੀ। ਹਜੇ
ਅੱਛਾ, ਕੀ ਬਣਾਇਆ ਅੱਜ ਤੁਆਡੀ ਮੰਮਾ ਨੇ?
ਆਲੂ ਦੇ ਪਰੌਂਠੇ।
ਅੱਛਾ ਅੱਜ ਆਲੂ ਅੱਛਾ ਏਨੀ ਗਰਮੀ ਚ ਆਲੂ ਦੇ ਪਰਾਠੇ
ਹੋਰ ਹੁਣ ਤਿੰਨ ਵਜੇ ਉਠੇ ਸਵੇਰੇ-ਸਵੇਰੇ।
ਅੱਛਾ ਹਾਂ ਉਹ ਤਾਂ ਹੈ ਹੀ ਤੁਸੀਂ ਆਲੂ ਦੇ ਪਰਾਂਠੇ ਬਣਾਏ ਨੇ ਹਾਂਜੀ
ਜੀ-ਹਾਂਜੀ।
ਮੈਂ ਜੈਪੁਰ ਦੀ ਆ।
ਅੱਛਾ ਮੈਂ ਪਠਾਨਕੋਟ ਦਾ।
ਅੱਛਾ ਵੈਸੇ ਤਾਂ ਮੇਰੀ ਮੈਰਿਜ ਜੈਪੁਰ ਹੋਈ ਹੈ ਮੈਂ ਹਾਂ ਵੈਸੇ ਹਰਿਆਣਾ ਦੀ।
ਹਰਿਆਣਾ ਕਿੱਥੇ ਕਰਕੇ
ਹਾਂਜੀ
ਹਰਿਆਣਾ ਚ ਕਿੱਥੇ ਕਰਕੇ?
ਹਰਿਆਣਾ ਕਿੱਥੇ ਕਰਕੇ, ਮਤਲਬ ਕਿ ਦਿੱਲੀ ਦਿੱਲੀ ਤੋਂ ਪਹਿਲੇ ਆਂਦਾ।
ਨਹੀਂ ਹਰਿਆਣਾ ਚ ਕਿੱਥੇ?
ਮਤਲਬ ਮੈਂ ਸਮਝੀ ਨਹੀ, ਹਰਿ ਹਰਿਆਣਾ ਚ ਕਿੱਥੇ?
ਹਰਿਆਣੇ ਚ ਕਿਹੜੇ, ਕ ਕਿੱਥੇ ਤੁਹਾਡਾ ਕਿੱਥੇ ਕਰਕੇ ਘੱਰ ਐ?
ਸਾਡਾ ਹਰਿਆਣਾ ਚ
ਚਲੋ ਰਹਿਣ ਦੋ, ਤੁਸੀ ਸਮਝ ਨਹੀਂ ਪਾ ਰਹੇ ਮੇਰਾ ਸ
ਮੈਂ ਸਮਝ ਨਹੀਂ ਪਾ ਰਹੀ, ਮਤਲਬ ਕਿ ਹਰਿਆਣਾ ਚ ਕਿੱਥੇ ਪੁੱਛਿਆ ਤੁਸੀਂ?
ਹੋਰ, ਸੈਰ-ਸੂਰ ਕਰਨ ਜਾਂਦੇ ਓ?
ਪਹਿਲੇ ਜਾਂਦੇ ਸੀ, ਹੁਣ ਨੀ ਜਾਂਦੇ।
ਹੁਣ-ਹੁਣ, ਸੈਰ-ਸੂਰ ਛੱਡਤੀ ਹੋਈ ਏ।
ਆਹ ਹਾਂ, ਛੱਡ ਤੀ ਹੁਣ, ਟਾਈਮ ਨੀ ਮਿਲਦਾ ਸਵੇਰੇ।
ਅੱਛਾ-ਅੱਛਾ, ਤਾਡੇ ਪੈਟਰੋਲ ਦੇ ਕੀ ਰੇਟ ਆ, ਉੱਧਰ?
ਮੈਨੂੰ ਤਾਂ ਨੀ ਪਤਾ, ਕੀ ਰੇਟ ਹੈਗੇ ਐ।
ਸਾਡੇ ਤੇ ਬਹੁਤ ਮਹਿੰਗਾ ਹੋ ਗਿਆ ਹੋਯਾ।
ਅੱਛਾ, ਵੈਸੇ ਸੁਣਨ ਚ ਆਇਆ ਤੇ ਸੀ, ਕਿ ਮਹਿੰਗਾ ਕਰਤਾ।
ਹਾਂਜੀ ਸੌ ਰੁਪਏ ਲੀਟਰ, ਸੌ ਰੁਪਏ ਲੀਟਰ ਹੋ ਹੀ ਗਿਆ, ਬੱਸ।
ਇਹ ਵੀ ਆਇਆ ਸੀ ਸੁਣਨ ਵਿੱਚ, ਕਿ ਪਿੱਛੋਂ ਜਿੱਧਰੋਂ, ਮਤਲਬ ਕਿ ਆਂਦਾ, ਉੱਧਰੋਂ ਵੀ ਮਤਲਬ ਕਿ ਬੈਨ ਕਰਤਾ ਪੈਟਰੋਲ ਆਣਾ।
ਹਾਂ, ਪੈਟਰੋਲ ਆਣਾ ਬੰਦ ਹੋ ਗਿਆ ਸੀਗਾ, ਹੁਣ ਤੇ ਵਿਸ਼ਾ ਇੰਨਾ ਖੁੱਲ ਗਿਆ ਹੁਣ ਉਹ ਕਰ ਰਿਹਾ ਨਾ, ਪੈਟਰੋਲ ਚ ਵੀਹ ਪ੍ਰਸੈਂਟ ਉਹ ਗੰਨੇ ਦਾ ਜੂਸ ਮਿਲਾ ਰਹੇ।
ਅੱਛਾ ਜੀ।
ਹਾਂਜੀ, ਵੀਹ ਪ੍ਰਸੈਂਟ ਪੈਟਰੋਲ ਚ, ਗੰਨੇ ਦਾ ਜੂਸ ਮਿਲਾ ਰਿਹਾ।
ਹੈਂ, ਵਾਹ, ਨਹੀਂ ਤੋਂ
ਕਹਿੰਦੇ ਪੈਟਰੋਲ, ਕਹਿੰਦੇ ਪੈਟਰੋਲ ਬਚੇਗਾ ਇਹਦੇ ਨਾਲ।
ਅੱਛਾ, ਕਮਾਲ ਏ, ਬੜੀ ਅੱਜ-ਕੱਲ੍ਰ ਹੋਗੀ ਮਹਿੰਗਾਈ ਵੀ ਬੜੀ ਹੈ ਨਾ, ਤਾਂ ਹਰ ਚੀਜ਼ ਚ ਜਾਮਿਲਾਵਟ ਹੀ ਹੈਗੀ ਹੈ, ਹੁਣ ਤਾਂ ਪੈਟਰੋਲ ਵਿੱਚ ਵੀ ਮਿਲਾਵਟ ਆਣ ਲੱਗ ਗਈ। ਉਵੇਂ ਤਾਂ ਖਾਣ-ਪੀਣ ਦੀ ਚੀਜ਼ਾਂ ਚ ਤਾਂ ਹੁੰਦੀ ਹੀ ਹੁੰਦੀ ਏ ਸਬਜ਼ੀਆਂ ਚ ਹੋ ਗਈ ਫਲ-ਫਰੂਟਾਂ ਚ ਹੋ ਗਈ। ਹਰ ਚੀਜ਼ ਚ ਹੁੰਦੀ ਏ ਹੁਣ ਮਿਲਾਵਟ।
ਹਾਂਜੀ ਬਸ, ਤੁਹਾਡੇ ਸਫ਼ਾਈ-ਸੁਫਾਈ ਦਾ ਕੀ ਹਾਲ ਹੈ ਸ਼ਹਿਰ ਚ, ਸਫ਼ਾਈ ਹੈਗੀ ਏ
ਮਤਲਬ ਕਿ ਹੈ, ਨਹੀਂ ਹੈ, ਇੱਕ ਬਰਾਬਰ ਹੀ ਹੈਗੀ ਏ, ਮਤਲਬ ਕਿ ਇੰਨੀ ਨਹੀਂ ਹੈਗੀ।
ਅੱਛਾ
ਆਪਾ ਹਾਂ ਗਈ ਦੀ ਆ ਜੈਪੁਰ ਵਿੱਚ ਹੀ ਗਈ ਦੀ ਆ ਮਤਲਬ ਕਿ ਬਾਰ ਥੋੜੇ ਇੰਨੀ ਨੀ ਘੁੰਮੀ ਦੀ
ਘਟ ਹੀ ਘੁੰਮੇ ਦੇ ਆ, ਮਤਲਬ
ਅੱਛਾ।
ਹੁਣੇ ਵਿੱਚੋਂ ਗਏ ਸੀ ਅਸੀਂ, ਅੱਛਾ, ਕਿੱਧਰ ਜਾਣਾ ਸੀ?
ਸੋਚਿਆ ਸੀਗਾ, ਜਾਈਏ ਜੰਮੂ।
ਅੱਛਾ-ਅੱਛਾ-ਅੱਛਾ ਅ। ਤੁਹਾਡੇ ਤੇ ਨੇੜੇ ਪੈਂਦਾ ਹੋਣਾ ਨਾ?
ਹੂੰ ਸਾਡੇ ਤੇ ਹਿਮਾਚਲ ਵੀ ਨੇੜੇ ਆ ਤੇ ਜੰਮੂ ਕਸ਼ਮੀਰ ਵੀ ਨੇੜੇ ਆ
ਅੱਛਾ ਤੁਸੀਂ ਕਿੱਧਰ, ਕਿੱਧਰ ਘੁੰਮੇ ਦੇ ਓ
ਮੈਂ ਗਏ ਦਾ ਆ ਹਿਮਾਚਲ ਤੇ ਸਾਰਾ ਕੁੰਮੇ ਦੇ ਆ ਅੱਗੇ ਦਿੱਲੀ ਆਪਣੇ ਜੰਮੂ ਕਸ਼ਮੀਰ ਨਗਰ
ਅੱਛਾ
ਹੋਰ ਵੀ ਬੜਾ ਜਗ੍ਹਾ ਤੇ ਜੰਮੂ ਕਸ਼ਮੀਰ ਤਾਂ ਵੈਸੇ ਜਾਈ ਜਾਈਦਾ ਆ
ਹਾਂ ਨੇੜੇ ਜੋ ਪੈਂਦਾ ਤੁਆਡੇ ਤੋਂ ਉਥੇ ਤੁਸੀਂ ਜਾ ਈ ਸਕਦੇ ਓ
ਤੁਸੀਂ ਗਏ ਦੇ ਹੋ ਬਿਹਾਰ ਵਗੈਰਾ
ਹਾਂਜੀ
ਬਿਹਾਰ ਵਗੈਰਾ ਗਏ ਦੇ ਓ?
ਨਈ-ਨਈ ਯੂਪੀ ਗਈ ਦੀਆ ਬਿਹਾਰ ਨੀਂ ਗਈ
ਕਿਹੋ ਜਿਹਾ ਹੀ ਯੂਪੀ
ਇਨਾ ਨੀ ਘੁੰਮੀ ਸੀ ਵਿਆਹ ਤੇ ਗਈ ਸੀ।
ਅੱਛਾ ਤੇ ਕੇਹੋ ਜੇਹਾ ਲੱਗਦਾ, ਫੇਰ ਮੋਲ ਚਾਲ ਲੋਕੀ ਕੇਹੋ ਜੇ ਲੱਗੇ
ਸਈ ਹੈ, ਬਟ ਇੰਨਾ ਖਾਸ ਨੀ ਹੈਗਾ ਉੱਧਰ ਮੋਡਨ ਬੋਤ ਨੇ
ਮੋਮਡਨ ਕੀ ਹੁੰਦੇ ਨੇ?
ਮੁਸਲਮਾਨ
ਅੱਛਾ, ਅੱਛਾ
ਹਾਂ ਸਾਡੇ ਜੈਪੁਰ ਵੀ ਬੋਤ ਹੈਗੇ ਨੇ
ਅੱਛਾ, ਅੱਛਾ ਮੈਂ ਜਦੋਂ ਇੱਕ ਵਾਰੀ ਗਿਆ ਸੀ, ਓਨਾਂ ਨੇ ਮੈਨੂੰ ਜਾਂਦੇ ਹੀ ਕਹ ਦਿੱਤਾ ਸੀ ਕਿ ਸਮਾਨ ਦਾ ਧਿਆਨ ਰੱਖਿਓ
ਹਾਂ ਉਧਰ ਚੋਰੀਆਂ ਬੜੀਆਂ ਹੁੰਦੀਆਂ ਨੇ ਨਾ, ਜੇਬ ਕੱਟਰੇ ਬੜੇ ਹੋਏ ਨੇ
ਹਾਂ ਮੇਰੇ ਲਾਗੇ ਵਾਲਾ ਬੰਦਾ ਵੀ ਮੈਂ ਛੋਟਾ ਜਿਹਾ ਸੀਗਾ। ਕਹਿੰਦਾ ਸਮਾਨ ਦਾ ਧਿਆਨ ਰੱਖੀ ਬੇਟਾ, ਮੈਂ ਫੋਨ ਫੜਿਆ ਦਾ ਹੱਥ ਚ
ਅੱਛਾ
ਹੋਰ ਆਗਰਾ ਵਗੈਰਾ ਦੇਖਿਆ ਤੁਸੀਂ?
ਅੱਛਾ, ਤੁਆਡੇ ਪਿੱਛੇ ਇਕ ਅਵਾਜ ਆ ਰੀ ਹੈ ਕਿ
ਆਹ ਮੁਰਗੇ ਪਾਲੇ ਹੋਏ ਆ ਨਾ
ਅੱਛਾ, ਤੁਸੀਂ ਪਾਲੇ ਦੇ ਨੇ ਕੀ
ਹਾਂਜੀ, ਹਾਂਜੀ
ਅੱਛਾ
ਵੈਸੇ ਉਹ ਛਿੰਜ-ਛਿੰਜ ਦਾ ਪਤਾ ਨਾ ਮੁਰਗੇ ਆ ਦੀ ਉਹਦੇ ਆਸਤੇ ਰੱਖੇ ਓਏ
ਅੱਛਾ, ਅੱਛਾ
ਤੰਗ ਕਰਦੇ ਹੋਏ, ਅਸੀਂ ਮੈਂ ਤੇ ਜਿੰਮ ਟ੍ਰੇਨਰ ਹਾਂ
ਜਿਮ
ਹਾਂਜੀ, ਜਿੰਮ ਦਾ ਟ੍ਰੇਨਰ ਆ
ਅੱਛਾ ਜੀ
ਪੈਂਮੂ
ਬੜੇ ਅੱਛੇ, ਅੱਛਾ-ਅੱਛਾ-ਅੱਛਾ
ਤੁ ਕੋਈ ਰੱਖੇ ਦਾ ਐਨੀਮਲ ਹਾਂਜੀ-ਹਾਂਜੀ ਨਹੀਂ ਆਪਣੀ ਨੀ ਹੈ। ਮੈਂ ਟਰੇਨਰ ਲੱਗਿਆ ਓਥੇ।
ਅੱਛਾ ਵੈਸੇ ਲੱਗੇ ਦੇ ਟਰੇਨਰ ਅੱਛਾ-ਅੱਛਾ।
ਪੈਸਾ ਹੀ ਬੜਾ ਚਾਹੀਦਾ, ਵੀਹ-ਪੱਚੀ ਲੱਖ ਤਾਂ ਨੋਰਮਲ ਹੀ ਚਾਹੀਦਾ।
ਇਹ ਗੱਲ ਤਾਂ ਹੈ ਹੀ ਸਾਡੇ ਇੱਧਰ ਹੈਗੀ, ਆ ਨਾ ਮਤਲਬ ਕਿ ਸਾਡੇ ਘਰ। ਦੇ ਨੇੜੇ ਹੀ ਹੈਗੇ ਆ ਨਵੀਂ ਖੁੱਲੀ ਮਤਲਬ ਕਿ। ਅਪਾ ਤਾ ਕਦੀ ਹਾਂ ਇਹ ਤਾਂ ਹੈ।
ਰੈਂਟ ਬੋਤ ਜ਼ਾਦਾ
ਪ੍ਰਜੈਂਟ ਵੀ ਉਹ
ਉਹਦਾ ਪਚੱਤਰ ਹਜ਼ਾਰ ਰੈਂਟ ਐ ਤੇ ਨੱਬੇ ਲੱਖ ਲੱਗਦਾ ਮਲਕ ਨੇ।
ਪਚੱਤਰ ਹਜ਼ਾਰ!
ਹਾਂ ਹਰ, ਹਰ ਮਹੀਨੇ ਦਾ।
ਇੰਨਾ ਰੈਂਟ ਰੈਂਟ ਤਾਂ ਬਹੁਤ ਜਿਆਦਾ ਹੈਗਾ।
ਉਹ ਸ਼ਹਿਰ ਦੇ ਵਿੱਚ ਐ ਨਾ। ਜਗ੍ਹਾ ਵੀ ਬਹੁਤ ਵੱਡੀ ਹੈ। ਡਬਲ ਫਲੋਰ ਹੈ ਥੱਲੇ ਵੀ ਤੇ ਉੱਪਰ ਵੀ।
ਸਾਡੇ ਇੱਧਰ ਵੀ ਖੁੱਲੀ ਦੀ ਇਹਦੇ ਵੀ ਡਬਲ ਫਲੋਰ ਹੈਗੇ ਉਪਰ ਵੀ ਹੈਗੇ, ਨੀਚੇ ਪਹਿਲੇ ਨੀਚੇ ਮਤਲਬ ਕਿ ਸੈਕਿੰਡ ਤੇ ਅਸੀਂ ਸੈਕਿੰਡ ਫਲੋਰ ਤੇ ਸੀ ਹੁਣ ਥਰਡ ਤੇ ਵੀ ਬਣਾ ਲਈ ਉਹਨੇ, ਮਤਲਬ ਕਿ ਉਹ ਵੀ ਰੈਂਟ ਤੇ ਹੈਗਾ ਬਟ ਐਂ ਮੈਨੂੰ ਨੀ ਪਤਾ।
ਅੱਛਾ, ਤੁਸੀਂ ਵੈਸੇ ਦਾ ਕੰਮ ਕਰਦੇ ਓ?
ਹਾਂਜੀ?
ਕੰਮ ਕੁਮ ਕਰਦੇ ਹੋ ਵੈਸੇ ਬਿਊਟੀ ਪਾਰਲਰ ਵਗੈਰਾ ਦਾ?
ਨਹੀਂ-ਨਹੀਂ ਉਵੇਂ ਤਾਂ ਨਹੀਂ ਕਰਦੀ ਜਿਵੇਂ ਕਿ ਵੈਸੇ ਘਰਦਿਆ ਦਾ ਕਰ ਦਿੰਦੀ ਆ ਬਸ। ਉਹ ਮੈਂ ਇਹ ਨੀ ਕਰਦੀ ਬਾਹਰ ਇਜਾਜ਼ਤ ਨੀ ਹੈਗੀ।
ਮਤਲਬ ਕੀ ਆਂਦਾ ਤਾਂ ਹੈਗਾ ਕਰਨਾ, ਹਾਂ ਆਂਦਾ ਤਾਂ ਹੈਗਾ।
ਆਂਦਾ ਤੇ ਵਧੀਆ ਫੇਰ ਬੰਦਾ ਘਰ ਬੈਠੇ ਦੋ-ਤਿੰਨ ਗਾਹਕ ਬਣਾ
ਨਹੀਂ ਬਟ ਇੰਨਾ ਨੀ ਆਂਦਾ ਨਾ ਮਤਲਬ ਕਿ ਟਾਈਮ ਪਾਸ ਆਪਣਾ ਜੋਗਾ ਹੈਗਾ ਈ ਏ ਬੰਦਾ, ਇਨਾ ਨੀ ਕਰ ਸਕਦੇ ਨਾ ਕਿ ਬਾਹਰ ਦਿਆ ਦਾ ਵੀ ਕਰਦਾ। ਸਿੱਖਿਆ ਨੀ ਹੋਇਆ ਨਾ ਮਤਲਬ ਕਿ, ਨੌਰਮਲ ਆਂਦਾ ਹੀ ਹੈਗਾ। ਸ਼ੌਕ ਤਾਂ ਹੈਗਾ ਮੈਨੂੰ ਕਈਆਂ ਨੂੰ, ਮਤਲਬ ਕਿ ਸਟਿਚਿੰਗ ਦਾ ਹੁੰਦਾ ਕਈਆਂ ਨੂੰ ਪਾਰਲਰ ਦਾ ਹੁੰਦਾ ਬਟ ਮੈਨ ਪਾਰਲਰ ਦਾ ਸ਼ੌਕ ਹੈਗਾ। ਬਟ ਮੇਰੇ ਹਸਬੈਂਡ ਨੇ ਕਿਹਾ ਨਹੀ ਪਾਰਲਰ ਨਹੀਂ ਸਿਖਾਣਾ।
ਕੋਸ਼ਿਸ਼ ਕਰੋ ਜੇ ਉਹਨਾਂ ਦੇ ਕਰ ਲੈਣਾ। ਵੀ ਨੋਰਮਲੀ ਫੈਸ਼ੀਅਲ ਫੇਸ਼ੀਅਲ ਵਗੈਰਾ ਕਰ ਲੋ ਨਾ ਘਰੇ, ਕਿ ਫੇਸ਼ੀਅਲ ਵਗੈਰਾ ਹੋ ਜਾਵੇ ਉਹਦਾ ਹੀ ਤੁਹਾਨੂੰ ਪੱਚੀ-ਛੱਬੀ ਸੌ ਮਿਲ ਜਾਣਾ।
ਹਾਂ ਫੇਸ਼ੀਅਲ-ਫੁਸ਼ੀਅਲ ਤਾਂ ਕਰ ਲੈਂਦੀ ਹਾਂ ਬਾਕੀ ਜਿਹੜੀ, ਹੇਰ ਚਲਾਉਂਦੇ ਨੇ ਨਾ ਧਾਗਾ ਚਲਾਂਦੇ ਨੇ ਉਹ ਚਲਾਣਾ ਨੂੰ ਉਹ ਮੇਨ ਹੁੰਦਾ ਨਾ ਚਲਾਣਾ, ਹੂੰ ਧਾਗਾ ਚਲਾਉਣਾ ਨੀ ਆਉਂਦਾ। ਬਾਕੀ ਉਵੇਂ ਤਾਂ ਮੈਂ ਕਰ ਲੈਂਨੀ ਹਾਂ ਸਭ ਕੁਛ, ਥੋੜ੍ਹਾ ਬਹੁਤ ਹੇਅਰ ਸਟਾਈਲ ਵੀ ਬਣਾ ਲੈਂਨੀ ਆ ਬਟ ਕਟਿੰਗ ਨਹੀਂ ਕਰ ਪਾਂਦੀ, ਜਿਵੇਂ ਕਿ ਇਹ ਕਟਿੰਗ ਹੁੰਦੀ ਹੈ ਨਾ ਉਹ ਨਹੀਂ ਕਰਦੇ। ਹੂੰ
ਅੱਛਾ ਤੇ ਮੈਂ ਸੋਚ ਰਿਹਾ ਸੀਗਾ।
ਕਿਸੇ ਦੇ ਮੁਥਾਜ ਨਹੀਂ ਹੈਗੇ।
ਅੱਛਾ, ਮੈਂ ਸੋਚ ਰਿਹਾ ਸੀ ਬੀ ਕਰਾਂ ਮੈਂ ਕਰਾਂ ਕਿ ਰਹਿਣ ਦਾ?
ਵੇਖਲੋ ਜਿਵੇ ਤੁਹਾਨੂੰ ਸਹੀ ਲੱਗੇ।
ਸਾਡੇ ਹਿਸਾਬ ਨਾਲ, ਬੀ ਕੌਮ ਕਰਨੀ ਚਾਹੀਦੀ ਏ ਕਿ ਬੀ ਏ ਕਰਨੀ ਚਾਹੀਦੀ?
ਹੂੰ ਨਹੀਂ ਵੇਖੋ ਜੀ ਜੋ ਤੁਹਾਨੂੰ ਸਹੀ ਲੈ ਕੇ ਕਿਉਂਕਿ ਤੁਸੀਂ ਕਰਨੀ ਏ ਤੁਹਾਨੂੰ ਹੋਣਾ ਚਾਹੀਦਾ ਕਿ ਕਿਵੇਂ ਮੈਂ ਕੀ ਕਰਾਂ।
ਨਹੀਂ ਘਰਦੇ ਤੇ ਕਹਿੰਦੇ ਬੀ ਏ ਦਾ ਕੋਈ ਮੁੱਲ ਨਹੀਂ।
ਅੱਛਾ ਅਜਕੱਲ ਵੈਸੇ ਪੜ੍ਹਾਈ ਦੀ ਤਾਂ ਅਹਿਮੀਅਤ ਹੈਗੀ ਏ ਬਹੁਤ।
ਨਹੀਂ ਕਹਿੰਦੇ ਬੀ ਏ ਦਾ ਕੋਈ ਮੁੱਲ ਨਹੀਂ ਕੋਈ ਹੋਰ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ।
ਦੇਖਲੋ ਜੋ ਤੈਨੂੰ ਸਹੀ ਲੱਗਦਾ। ਅੱਜਕੱਲ ਵੈਸੇ ਵੀ ਗੌਰਮੈਂਟ ਜੋਬ ਤੋਂ ਮਿਲ ਵੀ ਨਹੀਂ ਰਹੀਆਂ, ਸਰਕਾਰੀ ਜੋਬ ਵੀ ਮੇਰੀ ਕਈਆਂ ਨੇ ਇੰਨੇ ਡਿਗਰੀਆਂ ਲੈ ਕੇ ਕੁਛ ਵੀ ਨਹੀਂ ਕੀਤਾ ਉਹਨਾਂ ਨੇ ਡਿਗਰੀਆਂ ਲੈ ਕੇ ਬੈਠੇ ਦੇ ਨੇ ਆਪਾਂ।
ਹਾਂਜੀ-ਹਾਂਜੀ, ਸਰਕਾਰੀ ਨੌਕਰੀ ਲਈ ਵੀ ਮੈਂ ਅਪਲਾਈ ਕੀਤਾ ਹੋਇਆ।
ਅੱਛਾ
ਜਿਨਾਂ ਦੇ ਹੁੰਦੇ ਨਾ ਕਾਸਟ, ਛੋਟੀਆਂ ਹੁੰਦੀਆਂ ਉਹਨਾਂ ਨੂੰ ਮਿਲ ਜਾਂਦੀ ਜਲਦੀ।
ਹਾਂ-ਹਾਂ ਕਾਸਟ ਛੋਟੀ ਹੋਣੀ ਚਾਹੀਦੇ ਹੈ, ਹਾਂ ਉਹਨਾਂ ਨੂੰ ਤਾਂ ਬਹੁਤ ਜਲਦੀ ਮਿਲ ਜਾਂਦੀਆ। ਹਾਂ, ਉਹ ਕਿਦੀ ਤੁਹਾਡੀ
ਹਾਂ ਹੋਰ ਮੁਸ਼ਕਿਲ।
ਹਾਂ, ਉੱਚੀ ਕਾਸ਼ਟ ਵਾਲਿਆ ਨੂੰ ਤਾਂ ਬਿਲਕੁਲ ਵੀ ਨਹੀਂ ਮਿਲਦੀ। ਬੜੇ ਧੱਕੇ ਖਾਣੇ ਪੈਂਦੇ ਨੇ।
ਪਾਰਸ ਪੁਰਸ਼ਸਤੇ।
ਹੂੰ, ਬਹੁਤ ਮੁਸ਼ਕਿਲ ਮਿਲਦੀ ਧੱਕੇ ਖਾਓ ਤੇ ਜਾਕੇ ਮਿਲਦੀ ਆ ਅਹਿਮਅਤ ਮਿਲਣ ਤ ਰਹੀ,
ਹਾਂਜੀ-ਹਾਂਜੀ, ਧੱਕੇ ਪੂਰੇ ਦਿਨ ਖਾਈ ਜਾਓ ਫਿਰ ਜਾ ਕੇ ਮਸਾਂ ਕੋਈ ਦਿੰਦਾ ਇੱਕ ਦਿਨ,
ਹਾਂ ਫੇਰ ਕੋਈ ਕੋਈ ਸੋਚਦੇ ਨੇ ਇਨੇ ਧੱਕੇ ਕਿਓ ਖਾਣੇ,
ਪਰ ਇੱਕ ਗੱਲ ਆ ਜੇ ਅਲੱਗ ਗਈ। ਲੱਗ ਕੇ ਇੱਕਾਰੀ ਤੇ ਫਿਰ, ਹਾਂਜੀ, ਹਾਂਜੀ ਪਰ ਇਹ ਹੁੰਦਾ ਸਵੇਰ ਨੂੰ, ਲੱਗਈ ਹੀ ਤੇ ਲੱਗਈ,
ਹਾਂ, ਇਹ ਤਾਂ ਹੈ ਹੀ ਫੇਰ ਤਾਂ ਮਜ਼ੇ ਹੀ ਨੇ ਗਵਰਮੈਂਟ ਜੌਬ
ਹੂੰ, ਹੋਰ ਦੱਸੋ?
ਪ੍ਰਾਈਵੇਟ ਚ ਇੰਨਾ ਉਹ ਨ ਹੁੰਦਾ ਜਿੰਨਾ ਗਰਮੈਂਟ ਚ ਹੁੰਦਾ।
ਅੱਛਾ,
ਚਲੋ ਠੀਕ ਹੈ ਨਾ ਮੈਨੂੰ ਪਿੱਛੋਂ ਕੋਲ ਆ ਰਹੀ ਹੈ ਸਤਿ ਸ਼੍ਰੀ ਅਕਾਲ।
ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ